ਸਸ਼੍ਰੀ ਅਕਾਲ
ਸਾਸ੍ਰੀ ਅਕਾਲ ਜੀ ਹੋਰ ਸੁਣਾਓ, ਕੀ ਹਾਲ ਚਾਲ ਜੇ
ਵਧੀਆ ਜੀ ਵਧੀਆ ਤੁਸੀਂ ਠੀਕ ਹੋ
ਹਾਂਜੀ ਮੈਂ ਵੀ ਠੀਕ ਆਂ ਜੀ, ਤੁਸੀਂ ਸੁਣਾਓ ਘਰ ਸਭ ਠੀਕ
ਹਾਂਜੀ- ਹਾਂਜੀ ਸਭ ਵਧੀਆ, ਤੁਹਾਡੇ ਘਰ ਸਭ ਠੀਕ ਐ
ਹਾਂਜੀ ਇੱਧਰ ਵੀ ਸਬ ਠੀਕ ਨੇ ਜੀ, ਸਭ ਠੀਕ ਨੇ ਇੱਧਰ, ਤੁਸੀਂ ਸੁਣਾਓ ਉਧਰ ਸਬ ਠੀਕ
ਹਾਂਜੀ- ਹਾਂਜੀ ਸਭ ਵਧੀਆ, ਹੋਰ ਕੀ ਕਰ ਰਹੇ ਹੋ ਤੁਸੀਂ
ਹਾਂਜੀ, ਬਸ ਮੈਂ ਤੇ ਆ ਅਰਬੀ ਕੱਟੀ ਸੀਗੀ ਹੁਣੇ ਮੈਂ ਕਿਹਾ ਅਰਬੀ ਨੂੰ ਤੜਕਾ ਲਾਵਾਂ, ਹਾਂਜੀ ਉਹ ਬਣਾਣ ਲੱਗ ਗੀਆਂ, ਅਰਬੀ ਤੁਸੀਂ ਕਿਵੇਂ ਬਣਾਉਂਦੇ ਓ ਭੈਣਜੀ ਅਰਬੀ ਮਤਲਬ ਫਰਾਈ ਕਰਕੇ ਬਣਾਉਂਦੇ ਓ, ਯਾ ਫੇਰ ਉਬਾਲ ਕੇ ਬਣਾਉਂਦੇ ਓ
ਨਹੀਂ- ਨਹੀਂ ਅਸੀਂ ਉਬਾਲੀ ਹੋਈ ਤੇ ਨੀ ਖਾਂਦੇ, ਕਿਉਂਕਿ ਨਾ ਬੱਚੇ ਨੀ ਖਾਂਦੇ ਸਾਡੇ, ਤੇ ਅਸ ਅਸੀ ਤੇ ਫਰਾਈ ਕਰਕੇ ਹੀ ਬਣਾਣਦੇ ਆਂ, ਵੈਸੇ ਮੇਰੀ ਮੰਮੀ ਨੇ ਸਿਖਾਈ ਮੈਨੂੰ ਹਜੇ ਇੰਨਾ ਅੱਛੀ ਤੰਗੀ ਤਰ੍ਹਾਂ ਮੈਨੂੰ ਧਿਆਨ ਵੀ ਨੀ ਹੈਗੀ, ਤੁਸੀਂ ਕਿਵੇਂ ਬਣਾਉਂਦੇ ਓ
ਅਸੀਂ ਤੇ ਬਸ ਫਰਾਈ ਕਰਕੇ ਬਣਾਈ ਦੀ ਏ ਮੈਂ ਤੇ, ਨਾਲ ਹੀ ਨਾਲ ਪੈਲੇ ਥੋੜਾ ਜਿਹਾ ਖੁਲਾ ਤੇਲ ਪਾ ਲਿਆ, ਵਿੱਚ ਅਰਬੀ ਫਰਾਈ ਕੀਤੀ, ਥੋੜੀ ਜਿਹੀ ਜਦ ਫਰਾਈ ਹੋ ਗਈ, ਵਿੱਚ ਥੋੜੇ ਜੇਹੇ ਪਿਆਜ ਪਾਏ, ਤੇ ਨਾਲ ਨਮਕ, ਮਿਰਚ ਮਸਾਲੇ ਸਾਰੇ ਪਾ ਦਿੱਤੇ ਉਸ ਤੋਂ ਬਾਅਦ ਮੈਂ, ਅਹ ਥੋੜਾ ਜਿਹਾ ਤੇਜ਼ ਗੈਸ ਤੇ ਭੁੰਨ ਕੇ, ਜਦ ਪਾਣੀ ਜਰਾ ਵੀ ਨੀ ਰਿਹਾ ਨਾ ਵਿੱਚ, ਉਸ ਤੋਂ ਬਾਅਦ ਮੈਂ ਟੱਕਣ ਰੱ ਰਖ ਦਿੰਦੀ ਆਂ ਸਿਮ ਗੈਸ ਤੇ, ਦਸ ਮਿੰਟ ਤੱਕ ਵੇਖਦੀ ਆਂ, ਹਾਂ- ਹਾਂ- ਹਾਂ ਦਸ ਮਿੰਟ ਤੱਕ ਐਨੀ ਸੋਹਣੀ, ਸਿਮ ਗੈਸ ਤੇ ਪਈ ਰਹਿੰਦੀ ਐ, ਇੰਨੀ ਵਧੀਆ ਬਣ ਜਾਂਦੀ ਦਸ ਮਿੰਟੀ ਚੀ ਅਰਬੀ, ਮੈਨੂੰ ਤੇ ਐਵੇਂ ਹੀ ਸਵਾਦ ਲੱਗਦੀ ਏ ਪਤਾ ਪਿਛਲੇ ਸਾਲ ਮੇਰੀ ਨਨਾਣ ਆਈ ਸੀ, ਨਨਾਣ ਮੇਰੀ ਘਰ ਆਈ ਸੀ, ਉਹ ਮੈਨੂੰ ਕਹਿੰਦੀ, ਮੈਂ ਤੁਹਾਡੀ ਅਰਬੀ ਬਣਾਨੀ ਆਂ ਉਹਨੇ ਪਤਾ ਕਿ ਕੀਤਾ, ਅਰਬੀ ਕਿਵੇਂ ਮਨਾਈ ਐਵੇਂ ਪਿਆਜ, ਟਮਾਟਰ, ਅਦਰਕ, ਲਸਣ ਐ ਸਾਰਾ ਮਸਾਲਾ ਪੀਸ ਲਿਆ ਪਹਿਲੇ ਫਿਰ ਉਹਨੇ ਨਾ ਪੀਸ ਕੇ ਸਾਰਾ ਉਹਨੂੰ ਭੁੰਨਿਆ ਜਿਵੇਂ ਅਸੀਂ ਰਾਜਮਾਂਹ, ਛੋਲੇ ਨੂੰ ਤੜਕਾ ਲਾਈਦਾ ਨਾ, ਉਵੇਂ ਉਹਨੇ ਸਾਰਾ ਪੀਸ ਕੇ ਨਾ ਉਵੇਂ ਉਹਨੂੰ ਤੜਕਾ ਲਾਉਣਾ ਸ਼ੁਰੂ ਕਰ ਦਿੱਤਾ ਉਹਨੇ, ਤੜਕਾ ਲਾ ਢਕ ਕੇ, ਫਿਰ ਉਹਨੇ ਕੀ ਕੀਤਾ, ਅਰਬੀ ਛਿੱਲ ਕੇ ਨਾ ਉਹ ਵਿਚ ਪਾ ਕੇ ਥੋੜਾ ਪਾਇਆ ਪਾਣੀ ਬਸ ਜਿਵੇਂ ਅਸੀਂ ਛੋਲਿਆਂ ਨੂੰ ਤੜਕਾ ਲਾਈਦਾ ਨਾ, ਉਵੇਂ ਉਹਨੇ ਅਰਬੀ ਨੂੰ ਤੜਕਾ ਲਾ ਦਿੱਤਾ ਤੇ ਸੀਟੀ ਬੰਦ ਕਰਕੇ ਦੋ ਸੀਟੀਆਂ ਉਹਨੇ ਵਜਾ ਦਿੱਤੀਆਂ, ਤੇ ਓ, ਉਹਨੇ ਐਵੇਂ ਬਣਾਈ, ਤੇ ਉਸ ਟਾਈਮ ਤੇ ਤਾਜ਼ੀ- ਤਾਜ਼ੀ ਤੇ ਬੜੀ ਵਧੀਆ ਲੱਗੀ, ਲੇਕਿਨ ਥੋੜੀ ਦੋ ਘੰਟ ਤੇ ਬਾਅਦ ਵੇਖਿਆ, ਉਹਦੇ ਵਿੱਚ ਸਾਰੀ ਲੇਸ- ਲੇਸ ਆ ਗਈ ਸੀ, ਹਾਂ ਉਹ ਮੈਨੂੰ ਨਾ ਬਿਲ ਬਿਲਕੁਲ ਚੰਗੀ ਨੀ ਲੱਗੀ ਫੇਰ ਲੇਸ ਵਾਲੀ ਬਾਦ ਵਿੱਚੋਂ ਤਾਜ਼ੀ-ਤਾਜ਼ੀ ਤੇ ਬੜੀ ਸਵਾਦ ਲੱਗਦੀ ਪਈ ਸੀ ਪਰ ਥੋੜ੍ਹੀ ਦੇਰ ਬਾਦ ਨੀ ਖਾ ਸਕਦੇ ਅਸੀਂ ਫਿਰ ਤਾਂ ਤੇ ਮੈਂ ਤੈਅ ਕਰ ਲਿਆ ਕੀ ਮੈਂ ਤੇ ਮੰਮੀ ਹਮੇਸ਼ਾ ਫਰਾਈ ਕਰਕੇ ਈ ਬਣਾਵਾਂਗੀ। ਮੈਂ ਨੀ ਐਵੇਂ ਕਰਦੀ
ਹੂੰ ਮੈਨੂੰ ਵੀ ਮੰਮੀ ਨੇ ਨਾ ਫਰਾਈ ਕਰਨੀ ਸਿਖਾਈ ਸੀ ਵੀ ਦੂਜੀ ਵਾਰੀ ਤੇ ਦੇਖੋ ਸਾਡੇ ਘਰ ਬੰਨਦੀ ਈ ਨੀ ਉਬਲੀ ਹੋਈ ਤੇ ਓ ਨਾ ਵੈਸੇ ਟੇਸਟ ਵੀ ਚੰਗਾ ਨੀ ਆਂਦਾ ਤੇ ਨਾਲੇ ਫਰਾਈ ਵੇਲਾ ਨਾ ਕਰੰਚੀ-ਕਰੰਚੀ ਟੇਸਟ ਹੁੰਦੈ ਤੇ ਨਾਲੇ ਮਤਲਬ ਬੜੀ
ਐ ਤੁਸੀਂ ਬਾ ਵਧੀਆ ਕਿਆ ਵੀ ਕਰੰਚੀ-ਕਰੰਚੀ ਟੇਸਟ ਹੁੰਦਾ ਬਿਲਕੁਲ ਐਵੇਂ ਈ ਕਰੰਚੀ ਕਰੰਚੀ ਲਗਦੀ ਆ ਉਬਲੀ ਹੋਈ ਤੇ ਐਵੇਂ ਲੱਗਦੀ ਆ ਪਰਥਾ ਜਾ ਬਣ ਗਿਆ ਵੀ
ਹਾਂਜੀ ਨਾਲੇ ਸਾਰੀ ਮੈਸ਼ ਹੋ ਜਾਂਦੀ ਐ ਓ ਤੇ ਉਬਲਿ ਹੋਈ ਨਾ ਮਤਲਬ ਗਲ ਜਾਂਦੀ ਐ ਸਾਰੀ ਵਿੱਚ ਈ ਗੱਲ ਜਾਂਦੀ ਓਤੇ
ਚੀ ਬੋਇਲ ਕਰਤੀ ਨਾ ਦੀਦੀ ਨੇ ਏਨੀ ਜਾਦਾ ਨੀ ਕੀਤੀ ਮੇਰੀ ਨਨਾਨ ਨੇ ਥੋੜੀ ਘੱਟ ਈ ਬੋਏਲ ਕੀਤੀ ਓਨੇ, ਮਤਲਬ ਕੀ ਹਾਂ ਬੀ ਖੜੀ ਖੜੀ ਰਵੇ ਜਿਵੇਂ ਆਸ ਆਲੂ ਨੀ ਉਬਾਲ ਦੇ ਅਸੀ ਬਸ ਓਨੀ ਉਬਾਲੀ ਓਨੇ ਹਾਂਜੀ, ਹਾਂ
ਕਿੱਦਰ ਗਏ ਹੋਏ ਸੀ ਤੂਸੀ?
ਹਾਂ ਕੱਲ ਨਾ ਮੈਂ ਗਈ ਹੋਈ ਸੀ ਜਰਾ, ਐ ਨਾ ਮੇਰੇ ਘਾਰ ਦੇ ਨਾਲ ਦਵਾਈਆਂ ਦੀ ਦੁਕਾਨ ਏ ਅਪੋਲੋ ਫਾਰਮੈਸੀ
ਓਥੇ ਗਈ ਸੀਗੀ ਓ ਓਥੇ ਨਾ ਬਾਰ ਓਨਾਂ ਨੇ ਟੈਂਟ ਲਾ ਕੇ ਨਾ ਸਾਰਾ ਸਮਾਨ ਸੇਲ ਵਿੱਚ ਲਗਾਇਆ ਹੋਇਆ ਸੀ ਮੈਂ ਓਥੇ ਵੇਖੇਆ ਓਨਾਂ ਨੇ ਨਾ ਮਾਮਾ ਅਰਥ ਦੀ
ਮੋਸ਼ਰਾਈਜ਼ਰ ਕ੍ਰੀਮ ਓ ਬਾਏ ਵਨ ਗੈਟ ਵਨ ਲਾਈ ਹੋਈ, ਤੇ ਢਾਈ ਸੌ ਰੁਪਏ ਓਦਾ ਐ ਐਮ ਆਰ ਪੀ ਸੀਗਾ ਨਾ ਤੇ ਇੱਕ ਨਾਲ ਇੱਕ ਫ੍ਰਰੀ ਮਿਲ ਰੀ ਸੀਗੀ। ਤੇ ਸ਼ਾਵਰ ਜੈਲ ਹਾਂਜੀ, ਸ਼ਾਵਰ ਜੈਲ ਪੀਅਰਸ ਕੰਪਨੀ ਦਾ ਓ ਵੀ ਬੜਾ ਈ ਵਧੀਆ, ਓਨਾਂ ਨੇ ਬਾਏ ਵਨ ਗੈਟ ਵਨ ਲਾਇਆ ਹੋਏਆ, ਮੈਂ ਤੇ ਚਾਏ ਤੁਸੀਂ ਇਕ ਲੋ, ਇਕ ਲੋਗੇ ਤੇ ਤੂਸੀ ਢਾਈ ਸੌ ਦਾ ਅੱਧਾ ਪੇ ਕਰਨੈ ਮਤਲਬ ਤੂਸੀ ਇੱਕ ਸੌ ਪੱਚੀ ਰੁਪਏ ਦਾ ਇਕ ਵੀ ਲੈ ਸਕਦੇ ਓ ਐ ਵੀ ਤੂਆਨੂੰ ਦੋ ਲੈਣੇ ਜਰੂਰੀ ਨੇ, ਮੈਂ ਤੇ ਏਕ ਮਾਮਾ ਅਰ ਥ ਦਾ ਮੋਸਚਰਾਈਜ਼ਰ ਲਿੱਤਾ, ਇਕ ਪੀਅਰਸ ਦਾ ਸ਼ਾਵਰ ਜੈਲ ਲਿੱਤਾ ਦੋਨੋ ਲਿੱਤੇ ਢਾਈ ਸੌ ਰੁਪਏ ਦੇ ਏ ਆਏ ਤੇ ਵੈਸੇ ਅਸੀ ਇੱਕ ਸ਼ੈਂਪੂ ਲੈਨ ਜਾਈਏ, ਇਕ ਸ਼ਾਵਰ ਜੈੱਲ ਲੈਨ ਜਾਈਏ, ਢਾਈ ਸੌ ਦਾ ਕੱਲਾ ਇੱਕ ਆਂਦੈ ਹੁਨ ਮੈਂ ਢਾਈ ਸੌ ਦੀਆਂ ਦੋ ਚੀਜਾਂ ਬਣਾ ਲੀਆਂ, ਤੇ ਨਾਲ ਜੇੜੇ ਬੱਚੇਆਂ ਦੇ ਮੈਮੀ ਪੋਕੋ ਪੈੰਟਸ ਆਂਦੇ ਨੇ ਓ ਵੀ ਮੇਰੇ ਬੱਚੇਆਂ ਨੂੰ ਮੈਂ ਡਾਇ ਪਰ ਲਾਣਾ ਹੁੰਂਦੈ, ਮੇਰੇ ਕੋਲ ਮੁੱਕੇ ਪੇ ਸੀ, ਤੇ ਮੈਂ ਕੇਆ ਮੈਂ ਓ ਵੀ ਚੱਕ ਲਵਾਂ, ਓ ਵੀ ਮੈਨੂੰ ਚਾਲੀ ਆਲਾ ਪੈਕ ਵੈਸੇ ਸਾਨੂੰ ਦਾੱਸ ਰਪੇ ਦਾ ਪੈਂਦੈ ਤੇ ਮੈਂ ਚਾਲੀ ਆਲਾ ਕੱਠਾ ਪੈਕ ਲਿੱਤਾ ਤੇ ਮੈਨੂੰ ਛੇ ਰਪੇ ਦਾ ਪੇਆ ਤੇ ਮੈਨੂੰ ਓ ਵੀ ਹਾਂ, ਓ ਵੀ ਬੜਾ ਵਦੀਆ ਲੱਗੇਆ ਮੈਂ ਫੇਰ ਓ ਵੀ ਲੈ ਲੇਆ। ਤੇ ਓ ਲਿੱਤਾ, ਉਸ ਤੋਂ ਬਾਦ ਜੇੜਾ ਤੇਲ ਨੀ ਹੁੰਦਾ, ਓਲਿੱਵ ਓਏਲ ਹੁੰਦੈ ਅਸੀ ਬਾਲਾਂ ਤੇ ਲਗਾਨੇ ਆਂ ਜੈਤੂਨ ਦਾ ਤੇਲ ਹੂੰਦੈ, ਹਾਂ ਓ ਤੇਲ ਓ ਤੇਲ ਵੀ ਨਾ ਵੈਸੇ ਦੋ ਸੌ ਰੁਪੇ ਦੀ ਸ਼ੀਸ਼ੀ ਆਂਦੀ ਏ ਤੇ ਏਨਾਂ ਨੇ ਓਦੇ ਤੇ ਵੀ ਬੜਾ ਅੱਛਾ ਔਫ਼ ਲਗਾਏਆ ਹੋਏਆ ਸੀ, ਸੌ ਰੂਪੇ ਦੀ ਦੇਰੇ ਸੀ। ਇਕ ਮੈਂ ਓ ਲਿੱਤੀ, ਤੇ ਇੱਕ ਮੈਂ ਲਿੱਤਾ ਨਾਨ ਆਲਾ ਸਾਬਨ, ਲਕਸ ਸਾਬਨ ਓ ਵੀ ਦੋ ਨਾਲ ਦੋ ਫ੍ਰਰੀ ਸੀਗੇ, ਤੇ ਮੈਂ ਤੇ ਸਾਰਾ ਘਰ ਦਾ ਸਮਾਨ ਐ ਵਾਲਾ ਭਰੇਆ ਤੇ ਉਸ ਤੋਂ ਬਾਦ ਮੈਂ ਆ ਗਈ ਜੇ ਮੈਂ ਵਾਪਸ ਆਈ ਤੇ ਮੇਰੇ ਨਾਲ ਆਲੀ ਪੜੋਸਨ ਮੈਨੂੰ ਕਹਿਦੀ ਏ ਕੱਲੇ-ਕੱਲੇ ਸਮਾਨ ਲੈ ਆਏ ਓ ਮੈਨੂੰ ਵੀ ਨਾਲ ਲੈ ਕੇ ਚੱਲੋ।
ਹੋਰ ਮੈਂ ਵੀ ਦੇਖ ਰੀ ਸੀ ਤੁਆਡਾ ਸਟੇਟਸ ਦੇਖਿਆ ਮੈਂ ਕਿਹਾ ਲੱਗਦਾ ਸੈਦ ਕੀਤੇ ਤੁਸੀਂ ਸ਼ੋਪਿੰਗ ਕਰਨ ਗਏ ਓ। ਜੇ ਮੈਨੂੰ ਪਤਾ ਹੁੰਦਾ ਸੇਲ ਲੱਗੀ ਹੋਈ ਏ ਤੇ ਨੇ ਮੈਂ ਵੀ ਆ ਜਾਂਦੀ ਦੇਖੋ ਸੇਲ ਵਿੱਚ ਤੇ ਸਾਨੂੰ ਸਾਰਿਆਂ ਨੂੰ ਜਾਨਾ ਪਸੰਦ ਹੈਗੈ ਨਾਲੇ ਦੇਖੋ ਇੰਨਾ ਵਧੀਆ-ਵਧੀਆ ਸਮਾਨ ਤੁਸੀ ਤੁਹਾਨੂੰ ਸਸਤਾ ਚ ਮਿਲ ਗਿਆ ਤੇ ਅਸੀ ਵੀ ਲੈ ਲੈਂਦੇ ਥੋੜਾ ਜਾ ਮੈਨੂੰ ਵੀ ਆਈਡੀਆ ਦੱਸ ਦੇਂਦੇ।
ਹਾਂ, ਹਾਂ ਮੈਂ ਪੱਕਾ ਮੈਂ ਨਾ ਹਜੇ ਵੀ ਸੇਲ ਏ ਨਾ ਹਰ ਸੰਡੇ ਦੇ ਸੰਡੇ ਲਗਦੀ ਜੇ। ਤੇ ਲਾਸਟ ਸੰਡੇ ਤੇ ਮੈਂ ਲੈ ਆਈ ਨਾ ਹੁਣ ਅਗਲਾ ਸੰਡੇ ਆਏਗਾ ਤੇ ਉਸ ਤੋਂ ਬਾਦ ਮੈਂ ਸ ਸੁਨੋ ਤੇ ਸਈ ਮੇਰੀ ਪੜੋਸਨ ਮੈਨੂੰ ਨਾਲ ਲੈਗੀ‌ ਓ ਵੀ ਸਾਰੀ ਚੀਜਾਂ ਮੇਰੇ ਨਾਲ ਦੀਆਂ ਦੁਬਾਰਾ ਲੇ ਆਈ ਓ ਦੁਕਾਨਦਾਰ ਵੀ ਖੁਸ਼ ਹੋ ਗਿਆ ਵੀ ਤੁਸੀ ਮੇਰੀ ਵਧੀਆ-ਵਧੀਆ ਤੁਸੀ ਮੇਰੀ ਵਿਕਰੀ ਕਰਾ ਤੀਏ ਵੀ ਪਹਿਲੇ ਤੁਸੀ ਵੀ ਲੈ ਗਏ ਫੇਰ-ਫੇਰ ਓ ਵੀ ਆ ਕੇ ਲੈ ਗਏ ਮੇਰੇ ਕੋਲ ਤੁਆਡੇ ਪੜੋਸੀ ਵੀ ਤੇ ਬਸ ਓ ਬੜਾ ਖੁਸ਼ ਹੋ ਗਿਆ ਮੈਂ ਕਿਹਾ ਚਲੋ ਐ ਵੀ ਵਧੀਆ ਗੱਲ ਏ ਖੁਸ਼ ਹੋ ਗਿਆ ਤੇ ਬਸ ਫੇਰ ਹਾਂ, ਹਾਂ। ਹਾਂ, ਭਾਈ ਦੀ ਲਾਟਰੀ ਲੱਗ ਗਈ ਹੁਣ ਅਗਲੀ ਵਾਰ ਫੇਰ ਭਾਈ ਖੁਸ਼ ਹੋ ਜੇਗਾ। ਜਦੋਂ ਮੈਂ ਤੁਹਾਡੇ ਨਾਲ ਲੈ ਜਾਂਗੀ ਤੁਆਨੂੰ ਵੀ ਤੁਸੀ-ਤੁਸੀਂ ਵੀ ਜੋ ਸਮਾਨ ਲੈਣਾ ਹੋਏਆ ਲੈ ਲੈਣਾ ਫੇਰ।
ਨੀਂ ਮੈਂ ਜਰੂਰ ਜਾਵਾਂਗੀ ਨਾਲੇ ਮੈਂ ਤੋਨੂੰ ਨਾ ਇੱਕ ਵਾਰ ਪੁੱਛ ਲੇਆ ਕਰਾਂਗੀ ਤੁਸੀ ਨਾ ਵੈਸੇ ਮੈਨੂੰ ਦੱਸ ਦੇਆਂ ਕਰੋ ਚਾਹੇ ਮੈਨੂੰ ਫੋਟੋ ਪਾ ਦਿਆ ਕਰੋ ਦੇਖੋ ਅੱਜ ਕੱਲ੍ਹ ਦੇ ਇੰਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਗਿਆ‌। ਸਾਰਾ ਕੁੱਛ ਪਤਾ ਲੱਗ ਜਾਂਦਾ ਸਾਨੂੰ ਹਨਾ
ਹਾਂ ਹਾਂ ਬੋਤ ਵਧੀਆ ਮੈਂ ਤੇ ਉਸ ਤੋਂ ਬਾਦ ਜੇ ਮੈਂ ਘਾਰ ਆਈ ਤੇ ਵੇਖਿਆ ਮੇਰੇ ਕੱਪ ਵੀ ਟੁੱਟੇ ਪਏ ਸੀ ਮੈਂ ਕਿਹਾ ਹਾਏ ਮੈਨੂੰ ਕਿੱਥੋਂ ਦੀ ਨਾ ਕੱਪਾਂ ਦੀ ਸੇਲ ਵੀ ਮਿਲ ਜਾਏ ਤੇ ਮੈਂ ਕੱਪ ਵੀ ਲੈ ਆਵਾਂ ਕਿਉਂਕਿ ਤਹਾਨੂੰ ਪਤਾ ਕੱਪ ਟੁੱਟ ਜਾਂਦੇ ਨੇ ਅਸੀਂ ਭਾਂਡੇ ਮਾਂਜਨੇ ਆ ਅਗਰ ਧਿਆਨ ਨਾਲ ਨਾ ਮਾਂਜੀਏ ਤੇ ਦੋ ਚਾਰ ਕੱਪ ਈ ਵਿੱਚੋਂ ਟੁੱਟ ਜਾਂਦੇ ਨੇ ਤੇ ਬਸ ਇਸ ਗੱਲ, ਹਾਂ ਹਾਂ ਇਸ ਕਰਕੇ ਨਾ ਮੈਂ ਨਾ ਫੇਰ ਉਸ ਤੋਂ ਬਾਦ ਇੰਸਟਾਗ੍ਰਾਮ ਚਲਾਂਦੀ ਵੀ ਵੇ ਖਿਆ ਉੱਥੇ ਇੱਕ ਜਨਾਨੀ ਨਾ ਲਾਈਵ ਆ ਰੀ ਸੀ ਆਪਨੀ ਸ਼ੋਪ ਤੋਂ, ਤੇ ਓ ਹਾਂ ਓਨੇ ਲਾਈਵ ਪਾਇਆ ਹੋਇਆ ਸੀ ਓ ਨਾ ਇੰਨੇ ਸੋਹਣੇ ਚਾਹ ਪੱਤੀ ਔਰ ਚੀਨੀ ਆਲੇ ਕੱਚ ਦੇ ਡੱਬੇ ਉੱਪਰ ਨਾ ਸਟੀਲ ਵਰਗਾ ਟੱਕਨ ਤੇ ਕੱਚ ਦੇ ਡੱਬੇ ਓ ਤੇ ਨਾਲ ਕੱਪ ਉ ਉ ਦੋ-ਦੋ ਸੌ ਰੁਪਏ ਦੇ ਦੋ ਸੌ ਰੁਪਏ ਦੇ ਦੋ ਡੱਬੇ ਦਿੰਦੀ ਪਈ ਸੀ ਚਾਹਪੱਤੀ ਚੀਨੀ ਆਲੇ ਤੇ ਜੈਹੜੇ ਕੱਪ ਓ ਛੇ ਕੱਪ ਦਾ ਸੈਟ ਦਿੰਦੀ ਪਈ ਸੀ ਦੋ ਸੌ ਰੁਪਏ ਦੇ ਤੇ ਨਾਲ ਓਨਾਂ ਦੀ ਪਲੇਟਾਂ ਵੀ ਥੱਲੇ ਜੇੜੀ ਕੱਪ ਦੇ ਥੱਲੇ ਪਲੇਟ ਕੱਪ ਪਲੇਟ ਹੁੰਦੀ ਨਾ ਓਲੀ ਪਲੇਟ ਵੀ ਥੱਲੇ ਸੀਗੀ। ਤੇ ਓ ਵੀ ਨਾਲ ਦੇ ਰੀ ਸੀਗੀ ਮੈਂ ਕਿਹਾ ਬਈ ਐ ਵਧੀਆ ਹੋ ਗਿਆ ਮੇਰੇ ਚ ਚਾਹਪੱਤੀ ਤੇ ਚੀਨੀ ਆਲੇ ਡੱਬੇ ਵੀ ਥੋੜੇ ਮੈਲੇ ਹੋਏ ਪਏ ਸੀ ਟੁੱ ਟੇ ਪਏ ਸੀ ਵੀ ਮੈਂ ਏ ਵੀ ਮੰਗਵਾ ਲੈਂਨੀ ਆ ਤੇ ਓ ਵੀ ਮੈਂ ਚਾਰ ਸੌ ਰੁਪਏ ਦੀ ਦੋਨੋ ਚੀਜ਼ਾਂ ਉਹਨੂੰ ਔਡਰ ਕਰਤੀਆਂ ਉਹਨੇ ਮੇਰੇ ਕੋਲ ਨਾਲ ਪੰਜਾਹ ਰੁਪਏ ਸ਼ਿਪਿੰਗ ਲਿੱਤੇ ਤੇ ਬਸ ਸਾਢੇ ਚਾਰ ਸੌ ਵਿੱਚ ਮੈਂ ਕਾਰ ਬੈਠੇ ਨਾ ਮੈਂ ਕਿੱਥੇ ਗਈ ਨਾ ਆਈ ਧੁੱਪ ਚ ਪਤਾ ਕਿੰਨੀ ਅੱਜ
ਹੂੰ, ਬਿਲਕੁਲ ਬਿਲਕੁਲ ਨੀ ਦਿਲ ਕਰਦਾ ਓਈ ਏ ਨਾ ਦੇਖ ਰੀ ਸੀ ਕੱਲ੍ਹ ਮੈਂ ਨਾ ਔਨਲਾਈਨ ਦੇਖ ਰੀ ਸੀਗੀ ਪਤਾ ਔਨਲਾਈਨ ਫਰੋਡ ਵੀ ਬੜੇ ਹੁੰਦੇ ਨੇ ਤੇ ਫਾਇਦਾ ਵੀ ਬੜਾ ਹੁੰਦਾ ਨੁਕਸਾਨ ਵੀ ਹੁੰਦੇ ਆ ਅ, ਹਾਂਜੀ ਕੱਲ ਮੈਂ ਦੇਖ ਰੀ ਸੀਗੀ ਐਪ ਤੇ ਈ ਦੇਖ ਰੀ ਸੀ ਸੋਸ਼ਲ ਮੀਡੀਆ ਐਪ ਤੇ ਈ ਤੇ ਉਹਦੇ ਚ ਕੀ ਹੋਇਆ ਵੀ ਨਾ ਇੱਕ ਭਾਈ ਨੇ ਨਾ ਸਮਾਨ ਓਡਰ ਕੀਤਾ ਤੇ ਉਸ ਹੁਨ ਓਨੇ ਕੀਤਾ ਨੀਂ ਸੀਗਾ ਪਰ ਓ ਉੱਥੇ ਇਂਝ ਦਿਖਾ ਰੇ ਸੀ ਕਿ ਭਾਈ ਨੇ ਜਿਵੇਂ ਸਮਾਨ ਔਡਰ ਕੀਤ ਡਿਲੀਵਰੀ ਕਰਨ ਆਇਆ ਓ ਕਹਿੰਦਾ ਭਾਈ ਓ ਟੀ ਪੀ ਦੋ ਉਹ ਕਹਿੰਦਾ ਵੀ ਭਾਈ ਮੈਂ ਤੇ ਕੋਈ ਸਮਾਨ ਔਡਰ ਕੀਤਾ ਨੀ ਏ ਫਿਰ ਭਾਈ ਕਹਿੰਦਾ ਉਹ ਫਿਰ ਗ਼ਲਤ ਗਲਤੀ ਨਾਲ ਹੋ ਗਿਆ ਹੋਨਾ ਮੈਂ ਤੁਹਾਨੂੰ ਨਾ ਇੱਕ ਓ ਟੀ ਪੀ ਭੇਜਦਾ ਤੇ ਤੁਸੀਂ ਅ ਮੈਨੂੰ ਓ ਨੰਬਰ ਦੱਸੋ ਭਾਈ ਕਹਿੰਦਾ ਯਾਰ ਕੀ ਚੱਲ ਠੀਕ ਏ ਮੇਰਾ ਔਡਰ ਕੈਂਸਲ ਹੋ ਜੈਗਾ ਕੀ ਪਤਾ ਗ਼ਲਤੀ ਨਾਲ ਹੋਈ ਗਿਆ ਨਾ ਹੋਏ ਮਤਲਬ ਬੰਦੇ ਨੂੰ ਇੰਨਾ ਆਪਨੇ ਆਪ ਤੇ ਕੋਨਫੀਡੈਂਸ ਹੀ ਨੀ ਹੈਗਾ ਸੀ। ਤੇ ਓਨੇ ਜਿੱਦਾਂ ਉਨੂੰ ਨੰਬਰ ਦੱਸਿਆ ਉਹਦੇ ਸਾਰੇ ਅਕਾਊਂਟ ਚ ਪੈਸੇ ਈ ਖਤਮ ਹੋ ਗਏ ਬਸ
ਫਰੋਡ ਈ ਤੇ ਹੁੰਦੇ ਪੈ ਨੇ ਅੱਜ ਕੱਲ
ਬਸ ਐ ਚੀਜ਼ ਦੇਖ ਕੇ ਨਾ ਫਿਰ ਕੁਛ ਔਨਲਾਈਨ ਅੋਡਰ ਨੂੰ ਦਿਲ ਈ ਨੀ ਕਰਦਾ ਨਾਲੇ ਸਮਾਨ ਵੀ ਕਈ ਵਾਰ ਨਾ ਨੁਕਸ ਓ ਖ਼ਰਾਬ ਜਿਹਾ ਨਿਕਲ ਜਾਂਦਾ ਪਿੱਛੇ ਜੇ ਆਪਾ ਕਰ੍ਰੀਮ ਮੰਗਾਈ ਸੀ। ਓ ਨਾ ਐਕਸਪਾਈਰੀ ਨੀਕਲ ਗਈ ਤੇ ਸਾਰਾ ਮੂੰਹ ਤੇ ਰੈਕਟ ਕਟ ਕਰ ਜਾ ਫਿਰ ਉਸ ਤੋਂ ਬਾਅਦ ਮੈਂ ਕਿਆ ਪਤਾ ਨੀ ਅ ਬਾਕੀ ਏ ਚੀਜ਼ਾਂ ਸਮਾਨ ਲੈਨ ਦਾ ਤੇ ਕੋਈ ਨੁਕਸਾਨ ਨੀ ਹੈਗਾ ਦੇਖੋ ਸੁ ਸੁੱਕੀਆਂ ਚੀਜ਼ਾਂ ਜਿਵੇਂ ਕੀ ਰਾਮ ਏ ਤੁਸੀਂ ਕੱਪ ਦਾ ਦੱਸ ਰੇ ਓ ਅ ਜੇ ਆਪਾਂ ਕੱਪ ਔਡਰ ਕਰੀਏ ਉਹਦੇ ਤੋਂ ਕੋਈ ਨੁਕਸਾਨ ਹੈ।
ਨਹੀਂ ਨਹੀਂ ਓ ਤੇ ਕੋਈ ਅੋਰ ਪਤਾ ਕੀ ਥਰਮਾਕੋਲ ਦੀ ਸ਼ੀਟ ਦੇ ਅੰਦਰ ਬਕਾਇਦਾ ਪੈਕ ਕੀ ਟੁੱਟੇ ਹੋਏ ਸੀ ਵੀ ਜਿਵੇਂ ਟੁੱਟਨ ਵੀ ਨਾ ਰਸਤੇ ਵਿੱਚ ਅਗਰ ਓਨਾਂ ਕੋਲ ਡੱਬਾ ਗਿਰ ਵੀ ਜਾਏ ਨਾ ਡਿਲੀਵਰੀ ਆਲਿਆਂ ਕੋਲ ਤੇ ਟੁੱਟਨ ਵੀ ਨਾ ਮੈਂ ਤੇ ਉਹਨਾਂ ਦੀ ਪੈਕਿੰਗ ਵੀ ਬੜੀ ਵਧੀ ਵਧੀਆ ਲੱਗੀ ਮੇਰੀ ਪੈਕਿੰਗ ਵੀ ਨੀ ਸਾਰੀ ਮਤਲਬ ਮੈਂ ਖੋਲਿਆ ਇੱਕ ਇੱਕ ਕੱਪ ਬਿਲਕੁਲ ਠੀਕ ਨਿਕਲ ਨਿਕਲਿਆ ਮੇਰਾ ਤੇ ਐਲਾ ਐਕਸਪੀਰੀਅੰਸ ਠੀਕ ਨਿਕਲਿਆ ਹੈਗਾ ਪਰ ਜਿਵੇਂ ਤੁਸੀਂ ਦੱਸ ਰੇ ਓ ਪਰ ਉਹ ਵਾਲੀ ਗੱਲ ਤੇ ਓ ਤੇ ਮੈਨੂੰ ਬੜੀ ਜਰਾ ਸੋਚਾਂ ਚ ਪਈ ਹੋਈਆਂ ਅਗਲੀ ਵਾਰ ਧਿਆਨ ਰੱਖਾਗੀ਼ ਪਰ ਉਸੀ ਐਪ ਤੋ ਮੰਗਾਣਾ ਚਾਹੀਦਾ ਨਾ, ਜਿੱਥੇ ਸਾਨੂੰ ਫੇਥ
ਏ ਓ ਬ ਉਹ ਨਾ। ਐਕਚੁਲੀ ਅਸੀਂ ਨਾ ਅ ਮਤਲਬ ਠੀਕ ਸੀ, ਸਾਰੇ ਉਸਚੀ ਐਪ ਤੋਂ ਨਾ ਲਗਾਂਦੇ, ਮੰਗਵਾਦੇ ਨੇ। ਬਟ, ਮੇਰੇ ਤੋਂ ਇੱਕ ਗ਼ਲਤੀ ਹੋ ਗਈ, ਆਪਾਂ ਨਾ ਅਹ ਮਤਲਬ ਨਾਲ ਦੀ ਨਾਲ ਲਗਾ ਕੇ ਨੀ ਦੇਖਿਆ, ਕਿਉਂਕਿ ਸੱਤ ਦਿਨ ਦਾ ਸਾਨੂੰ ਹੁੰਦਾ ਨਾ ਟਾਈਮ ਕੇ ਆਪਾਂ ਵਾਪਿਸ ਵੀ ਕਰ ਸਕਦੇ ਆਂ, ਤੇ ਮੈਨੂੰ ਇਹ ਸੀ ਬੀ ਚੱਲ ਸਹੀ ਨਿਕਲ ਜਾਏਗੀ ਕਰ੍ਰੀਮ। ਤੇ ਅਸੀਂ ਮੈਂ ਤੇ ਲਗਾਈ ਨੀ। ਮੈਂ ਕਿਹਾ ਚਲ ਹਜੇ ਮੇਰੀ ਪੁਰਾਣੀ ਅਲੀ ਪਈ ਹੈ, ਪਹਿਲਾਂ ਉਹ ਮੈਂ ਖਤ ਖ਼ਤਮ ਕਰ ਲਾਂ, ਫਿਰ ਏ ਨਵੀਂ ਲਾ ਲਾਂਗੀ। ਉਹ ਕਿ ਮੈਂ ਦਸ ਦਿਨ ਬਾਦ ਜਦ ਲਾਈ, ਜਦ ਹਜੇ ਇੱਕੋ ਵਾਰ ਲਾਈ ਸੀ ਮੈਂ ਜਦ ਮੈਂ ਯੂਜ ਵੀ ਨੀ ਕੀਤੀ। ਇੱਕੋ ਵਾਰ ਲਾਈਓ ਤੇ ਸਾਰੇ ਮੂੰਹ ਤੇ ਨਾ ਲਾਲ ਲਾਲ ਜੇਹੇ ਪਤਾ ਨੀ ਕਿਹੜੇ ਦਾਗ ਜਿਹੇ ਪੈ ਗਏ ਮੇਰੇ ਮੂੰਹ ਤੇ। ਫਿਰ ਉਸ ਤੋਂ ਬਾਦ ਤੇ ਮੈਂ ਲਾਈ ਹੀ ਨੀ, ਫਿਰ। ਤੇ ਮੈਂ ਇੰਜ ਕੀਤਾ ਵੀ ਪੈਰਾਂ ਤੇ ਹੀ ਲਾਣੀਆਂ ਸ਼ੁਰੂ ਕਰ ਤਾਂ ਵੀ ਮੂੰਹ ਚਲੋ ਨਾ ਖ਼ਰਾਬ ਹੋਏ। ਪੈਰਾਂ ਤੇ ਕੋਈ ਫ਼ਰਕ ਨਹੀਂ ਪੈਂਦਾ ਹਨਾ।
ਹਾਂਜੀ, ਚਲੋ ਠੀਕ ਏ।
ਚੀਜ਼ਾਂ ਤੇ ਔਡਰ ਨੀ ਕਰਦੀਆਂ ਫਿਰ।
ਇਹ ਵੀ ਵਧੀਆ ਗੱਲ ਏ, ਤੁਸੀਂ ਖਾਲੀ ਇੱਕ ਮੂੰਹ ਤੇ ਈ ਲਗਾਈ, ਔਰ ਇੱਕੋ ਬਾਰ ਲਗਾਈ ਹੈ। ਵਧੀਆ ਹੋ ਗਿਆ, ਤੇ ਇੱਕ ਹੋਰ ਤੁਹਾਨੂੰ ਮੈਂ ਗੱਲ ਕਹਿਣੀ ਸੀ। ਮੈਂ ਕਹਿਣੀ ਸੀ ਵੀ ਨਾ ਸੁਵਿਧਾ ਵਿੱਚ ਵੀ ਔਫ ਲਗਾ ਹੈ। ਜੇ ਤੁਸੀਂ ਵੀ, ਤੁਹਾਡੀ ਵੀ ਭੈਣ ਦਾ ਵਿਆਹ ਹੈ, ਤੇ ਮੇਰੇ ਵੀ ਉੱਦਰ ਦੇਵਰ ਦਾ ਵਿਆਹ ਹੈਗਾ, ਤੇ ਇੰਜ ਕਰਨਾ ਕੱਠੇ ਜਾ ਕੇ ਇੱਕ ਡਰੈਸ ਲੈ ਕੇ ਆਂਦੇ ਆਂ।
ਹਾਂਜੀ, ਹਾਂਜੀ ਕੋਈ ਨੀ ਜੀ। ਮੈਂ ਤੁਹਾਨੂੰ ਨਾ ਅਹ ਅੱਧੇ ਘੰਟੇ ਤੱਕ ਮੈਂ ਫੋਨ ਕਰਦੀ ਆ ਤੁਹਾਨੂੰ। ਫਿਰ ਆਪਾਂ ਚੱਲਦੇ ਆ ਠੀਕ ਐ, ਮੈਂ ਤਿਆਰ ਤਯੂਰ ਹੋ ਜਾਂਗੀ ਰੋਟੀ ਬਣਾ ਲਈਏ।
ਹਾਂ, ਪੱਕਾ ਦੱਸਨਾ ਫਿਰ ਮੈਨੂੰ, ਫਿਰ ਨਹੀਂ ਤੇ ਮੈਂ ਕਿਸੀ ਹੋਰ ਦਾ ਸਾ ਸਾਥ ਬਣਾਵਾਂਗੀ ਜੇ ਤੁਸੀਂ ਚੱਲੋਗੇ ਤੇ ਵਧੀਆ, ਸਾਡੇ ਆਪਾਂ ਤਾਂ ਦੋਨਾਂ ਦਾ ਸਾਈਜ਼ ਵੀ ਇੱਕ ਆ। ਤੇ ਆਪਾਂ ਪਸੰਦ ਵੀ ਇੱਕੋ ਜਿਹੀ ਆ ਜਾ ਕੇ ਵੇਖ ਲਾਂਗੇ ਹਾਂ ਜਾ ਕੇ ਵੇਖ ਲਾਂਗੇ ਕੱਠੇ ਹੀ, ਹਾਂਜੀ ਹਾਂਜੀ ਠੀਕ ਐ ਜੀ। ਠੀਕ ਐ ਸਤਿ ਸ੍ਰੀ ਅਕਾਲ ਜੀ, ਠੀਕ ਠੀਕ ਐ ਜੀ।